ਹ- ਹਾਂਜੀ।
ਸਤਿ ਸ੍ਰੀ ਅਕਾਲ। ਮੈਮ, ਠੀਕ ਹੋ।
ਹਾਂਜੀ।ਵਧੀਆ ਮੈਮ, ਤੁਸੀਂ ਦੱਸੋ ਜੀ?
ਬਹੁਤ ਵਧੀਆ ਜੀ, ਹੋਰ ਕੀ ਕਰ ਰਹੇ ਸੀ।
ਕੁਝ ਨ ਮੈਮ ਬਸ ਫ੍ਰੀ ਸੀ। ਸੀ ਗਏ।
ਸੋਏ ਪਾਇ ਹੋ।
ਨਹੀਂ ਬੈਠੇ ਸੀ।ਬਸ ਹੀ
ਅੱਛਾ- ਅੱਛਾ।
ਹਾਂਜੀ -ਹਾਂਜੀ ਹੋਰ ਤੁਸੀਂ ਦੱਸੋ। ਹਾਂਜੀ।ਹਾਂ, ਬਸ ਜੇ ਠੀਕ
ਵਧੀਆ ਜੀ, ਵਧੀਆ
ਠੀਕ ਹੈ ਜੀ, ਠੀਕ ਹੈ। ਹੋਰ ਤੁਹਾਡਾ ਘਰ ਪਰਿਵਾਰ
ਸਾਰੇ ਵਧੀਆ ਜੀ, ਆਪਣਾ ਪਰਿਵਾਰ ਠੀਕ ਹੈ।
ਹਾਂਜੀ- ਹਾਂਜੀ।
ਅੱਜ ਮੈਮ ਆਪਾਂ ਲੋਹੜੀ ਦੇ ਤਿਉਹਾਰ ਦੇ ਟੋਪਿਕ ਤੇ ਗੱਲ ਕਰਾਂਗੇ।
ਹਾਂਜੀ- ਹਾਂਜੀ।
ਹਾਂਜੀ।ਮਤਲਬ ਜਿਹੜਾ ਲੋਹੜੀ ਦਾ ਤਿਉਹਾਰ ਹੈ। ਇਹ ਇੱਕ ਤਰ੍ਹਾਂ ਦਾ ਆਏ ਮਤਲਬ ਆਏ ਸਾਲ ਆਉਂਦਾ।
ਹਾਂਜੀ -ਹਾਂਜੀ।
ਹਾਂਜੀ, ਇਹ ਬੇਟਾ ਹੁਣ ਦੀ ਖ਼ੁਸ਼ੀ ਵਿੱਚ ਜਾ ਹਾਂਜੀ ਜਨਵਰੀ ਦੇ ਹਾਂਜੀ ਜਨਵਰੀ ਦੀ ਤੇਰਾਂ ਤਰੀਕ ਨਹੀ ਹੁੰਦਾ ਇਹ
ਹਾਂ।
ਹਾਂਜੀ-ਹਾਂਜੀ, ਤੇ ਬੇਟਾ ਹੋਣ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਇਹ।
ਹਾਂਜੀ।
ਹਾਂਜੀ ਲੋਕਾਂ ਨੇ ਰਵਾਇਤ ਬਣਾ ਲਈ ਇਹ
ਅੱਛਾ ਜੀ ਅੱਛਾ।
ਹਾਂਜੀ-ਹਾਂਜੀ, ਮਤਲਬ ਜਦੋਂ ਬੇਟਾ ਹੁੰਦਾ ਉਸ ਟਾਈਮ ਫਿਰ ਜਦੋਂ ਲੋਹੜੀ ਆਂਦੀ ਹੈ ਰੇਓੜੀਆਂ, ਮੂੰਗਫਲੀਆਂ, ਗੱਚਕ
ਹਾਂਜੀ-ਹਾਂਜੀ।
ਕਈ ਜਗ੍ਹਾ ਤੇ ਗੁੜ ਵੀ ਵੰਡਿਆ ਜਾਂਦਾ ਹੈ। ਜਿਹਨੂੰ ਪੇਲੀ, ਜਿਹਨੂੰ ਪੇਲੀ ਕਹਿ ਦਿੰਦੇ ਹਾਂ, ਹਾਂਜੀ।
ਅੱਛਾ ਜੀ ਅੱਛਾ।
ਜੀ ਉਹ ਮਤ ਲਬ ਜਿੰਨੇ ਵੀ ਮਤਲਬ ਪਿੰਡ ਦੇ ਵਿੱਚ ਤੇ ਮੁੰਡਾ ਹੋਇਆ ਉਹ ਸਾਰੇ ਘਰਾਂ ਤੋਂ ਕਠ ਕੱਠੀ ਕਰਕੇ ਮਤਲਬ ਉਹ ਲੋਹੜੀ ਤੇ ਵੰਡੀ ਜਾਂਦੀ ਹੈ ਜੀ
ਹਾਂਜੀ, ਹਾਂ।
ਹਾਂਜੀ-ਹਾਂਜੀ ਬਹੁਤ ਮਤਲਬ ਵਧੀਆ ਤਿਉਹਾਰ ਮਨਾਇਆ ਜਾਂਦਾ ਹੈ ਸ਼ਾਮ ਦੇ ਟਾਈਮ
ਅੱਛਾ ਜੀ ਅੱਛਾ।
ਹਾਂਜੀ, ਲੋਕ ਗਿੱਧਾ ਪਆਉਂਦੇ ਨੇ।
ਹਾਂਜੀ।
ਹਾਂਜੀ, ਲੋਹੜੀ ਤੇ
ਹਾਂਜੀ, ਹਾਂ।
ਹੋਰ, ਤੁਸੀਂ ਦੱਸੋਗੇ ਕੁੱਛ?
ਹਾਂਜੀ, ਮੈਮ ਜਿਹੜਾ ਲੋਹੜੀ ਦਾ ਤਿਉਹਾਰ ਹੈ ਦੇਖੋ ਸਰਦੀ ਦੇ ਵਿੱਚ ਆਉਂਦਾ ਸਭ ਤੋਂ ਪਹਿਲਾਂ ਤਾਂ। ਉਸ ਟਾਈਮ ਹੈ ਜਿਹੜਾ ਆਪਾਂ ਫਰੀ ਵੀ ਹੁੰਦੇ ਆ ਗ ਦੇਖੋ ਹਨਾ
ਹਾਂਜੀ-ਹਾਂਜੀ।
ਕਿਉਂਕਿ ਆਪਾਂ ਨੂੰ ਉਹ ਤਿਉਹਾਰ ਦਾ ਬਹੁਤ ਜ਼ਿਆਦਾ ਚਾਅ ਹੁੰਦਾ ਹੈ। ਕਿਉਂਕਿ ਉਹ ਸਾਲ ਦੇ ਸਟਾਰਟਿੰਗ ਦੇ ਵਿੱ ਚੀ ਆਉਂਦਾ।
ਆਉਂਦਾ ਹਾਂਜੀ।
ਸਹੀ ਗੱਲ ਹੈ ਨਾ ਮੈਮ।
ਹਾਂਜੀ ਮੈਮ ਹਾਂਜੀ।
ਤੇ ਕਿਉਂਕਿ ਆਪਣੇ ਲਈ ਇੱਕ ਨਿਊ ਈਅਰ ਦੀ ਤਰ੍ਹਾਂ ਹੀ ਹੁੰਦਾ ਹੈਗਾ ਮੰਥ ਹੈ ਜਿਹੜਾ।
ਹਾਂਜੀ।
ਜਦੋਂ ਆਪਾਂ ਲਾ ਲਓ ਅਲੱਗ ਅਲੱਗ ਮਤਲਬ ਕਿ ਸਾਰੀਆਂ ਚੀਜ਼ਾਂ ਸੈਲੀਬ੍ਰੇਟ ਕਰਕੇ ਤਾਂ ਆਪਣੇ ਲਈ ਇੱਕ ਨਵੀਂ ਕੀ ਓ ਉਸ ਟਾਈਮ
ਹਾਂਜੀ ਮੈਮ ਹਾਂਜੀ ਬਹੁਤ ਖੁਸ਼ੀਆਂ ਵਾਲਾ ਤਿਉਹਾਰ ਹੈ ਜੀ ਇਹ ਮਤਲਬ ਸਵੇਰੀ ਇਹ ਹੋ ਜਾਂਦਾ ਵੀ ਹਾਂਜੀ ਬੱਚਿਆਂ ਨੂੰ ਵੀ ਕਿ ਸ਼ਾਮ ਨੂੰ ਲੋਹੜੀ ਮਨਾਵ ਵਾਂਗੇ ਬੈਠਾਂਗੇ ਹਨਾ
ਹਾਂਜੀ ਹਾਂ ਉਸ ਸਮੇਂ ਤੁਸੀਂ ਲੈ ਲਓ ਰਿਓੜੀਆਂ ਗੱਚਕ ਮੂੰਗਫਲੀ ਹੈ ਜਿਹੜੀ ਉਹ ਇੱਕ ਦੂਜੇ ਨੂੰ ਵੰਡੀ ਜਾਂਦੀ ਹੈ
ਵੰਡੀ ਜਾਂਦੀ ਆ ਹਾਂਜੀ ਮਤਲਬ ਲੇਡੀਜ਼ ਨੇ ਸੁਬੵਾ ਹੀ ਸਾਰਾ ਕੰਮ ਨਿਬੇੜ ਲੈਂਦੀਆਂ ਨੇ ਕਿ ਸ਼ਾਮ ਨੂੰ ਗੱਲਾਂ ਮਾਰਾਂਗੇ ਲੋਹੜੀ ਥੇ ਬੈਠਾਂਗੇ ਸ਼ਾਮ ਨੂੰ
ਹਾਂਜੀ ਹਾਂ ਲੋਕ ਸੋਹਣੇ ਸੋਹਣੇ ਕੱਪੜੇ ਪਾ ਕੇ ਤਿਆਰ ਹੁੰਦੇ ਨੇ ਸ਼ਾਮ ਨੂੰ ਧੂਣੀ ਤੇ ਬੈਠਣ ਦੇ ਲਈ ਇੱਕ ਧੂਣੀ ਲਗਾਈ ਜਾਂਦੀ ਹੈ ਦੇਖੋ ਪਾਥੀਆਂ ਇਕੱਠੀਆਂ ਕਰਕੇ ਕੇ
ਹਾਂਜੀ ਜਦੋਂ ਜਿਦੀ ਹੁਣ ਤਾਂ ਵੱਡੀ ਤੋਂ ਵੱਡੀ ਲਗਾਉਂਦੇ ਨੇ ਜੀ ਪਿੰਡਾਂ ਦੇ ਵਿੱਚ
ਅੱਛਾ ਜੀ ਅੱਛਾ
ਮਤਲਬ ਉਹਨੂੰ ਦੇਖਣ ਜਾਂਦੇ ਨੇ ਲੋਕ ਵੀ ਉਹਨਾਂ ਨੇ ਵੱਡੀ ਧੂਣੀ ਲਾਈ ਹੋਈ ਹੈ ਉੱਥੇ ਚੱਲਦੇ ਆ ਉੱਥੇ ਰਿਓੜੀਆਂ
ਹਾਂਜੀ ਹਾਂ
ਹਾਂਜੀ
ਪਰ ਜਿਹੜੇ ਸ਼ਹਿਰਾਂ ਦੇ ਵਿੱਚ ਨੇ ਉਹ ਤਾਂ ਲਾ ਲਓ ਵੀ ਤੁਸੀਂ ਤਿੰਨ ਚਾਰ ਕਪਾਥੀਆਂ ਦੀ ਹੀ
ਉਹ ਤਾਂ ਮੈਮ ਘਰ ਦੇ ਵਿੱਚ ਮਤਲਬ ਅੰਦਰ ਹੀ ਕੋਈ ਪਾਰਕਿੰਗ ਉਹਨਾ ਹੀ ਛੋਟੀ ਮੋਟੀ ਹੋਣੀ ਹੁੰਦੀ ਆ ਨਾ ਉੱਥ ਉਹ ਕਰ ਲੈਂਦੇ ਨੇ ਸੈਲੀਬ੍ਰੇਟ ਆ
ਹਾਂਜੀ ਹਾਂ
ਤਾਂ ਮੈਮ ਬਾਹਰ ਗਲੀ ਦੇ ਵਿੱਚ ਵੀ ਲਗਾ ਲਗਾ ਕੇ ਧੂਣੀ ਸਾਰੇ ਮਤਲਬ ਆਸ ਪੜੋਸ ਦੇ ਸਾਰੇ ਇਕੱਠੇ ਹੋ ਕੇ ਫਿਰ ਮਨਾਉਂਦੇ ਨੇ
ਹਾਂਜੀ ਹਾਂਜੀ ਬਿਲਕੁਲ
ਜਾ ਹਾਂਜੀ ਸ਼ਹਿਰ ਚ ਤਾਂ ਦੋ ਪਾਥੀੀਆਂ ਚਾਰ ਬਸ ਇੱਕ ਆਪਾਂ ਇਹ ਕਹਿ ਦਿੰਨਦੇ ਹਾਂ ਵੀ ਜਿਵੇਂ ਆਪਾਂ ਕਹਿ ਦਿੰਦੇਾਂ ਵੀ ਤਿਉਹਾਰ ਹੈ ਬਸ ਇਹਨੂੰ ਇੱਕ ਵਾਰੀ ਉਹ ਕਰਨਾ
ਹਾਂਜੀ ਹਾਂ
ਇਸ ਤਰੀਕੇ ਨਾਲ ਮਨਾਉਂਦੇ ਨੇ
ਉਹ ਤਾਂ ਸਿਰਫ਼ ਆਪਣੇ ਘਰੇ ਹੀ ਮਨਾਉਂਦੇ ਨੇਗੇ ਬਾਕੀਆਂ ਨਾਲ ਉਹਨਾਂ ਨੂੰ ਕੋਈ ਵੀ ਲੈਣਾ ਦੇਣਾ ਨਹੀਂ ਹੁੰਦਾ ਦੇਖ ਣ ਜਦ ਕਿ ਪਿੰਡਾਂ ਦੇ ਵਿੱਚ ਸਾਰੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਕੇ ਇੱਕ ਧੂਣੀ ਬਾਲਦੇ ਨੇ ਤੇ ਉੱਥੇ ਬਹਿੰਦੇ ਨੇ
ਹਾਂਜੀ
ਤੇ ਉਹਦੇ ਵਿੱਚ ਕੀ ਨੇਗੇ ਉਹ ਤਿਲ ਵੀ ਸੁੱਟਦੇ ਨੇ ਹੈਗੇ ਦੇਖੋ
ਹਾਂਜੀ ਤੇਿਲ ਸਿੱਤੇ ਜਾਂਦੇ ਨੇ ਤੇ ਮਤਲਬ ਇਹ ਵੀ ਹੋਇਆ ਮੈਡਮ ਰਿਵਾਜ ਇੱਕ
ਹਾਂਜੀ
ਹਾਂਜੀ ਤੇ ਸਿੱਟ ਕੇ ਮਤਲਬ ਜਿਵੇਂ ਇਸਰ ਦਲਿੱ ਦ ਜਾ ਦਲਿੱਦਰਰ ਦੀ ਜੜ ਚੁੱਲੇ ਪਾ
ਹਾਂਜੀ ਹਾਂਜੀ ਮੈਮ ਇਹ ਕਹਾਵਤ ਕਰਦੇ ਨੇ ਉਹ
ਜਿਵੇਂ ਆਪਾਂ ਇਹ ਕਹਿ ਦਿੰਦੇ ਹ ਵੀ ਸਾਰੇ ਦੁੱਖਾਂ ਦਾ ਨਾਸ਼ ਹੈ ਸਾਰੇ ਦੁੱਖ ਆਪਾਂ ਇੱਕ ਤਰ੍ਹਾਂ ਦੇ ਧੂਣੀ ਦੇ ਵਿੱਚ ਗੇਰਤੇ
ਗੇਰ ਤੇ ਹਾਂਜੀ ਹਾਂਜੀ ਤੇ ਕਈ ਲੋਕ ਨੇ ਜਿਹੜੇ ਧੂਣੀ ਦੇ ਵਿੱਚ ਡੱਕਾ ਵਿ ਟੇਕਦੇ ਨੇ ਦੇਖੋ ਹ ਨਾ
ਹਾਂ ਉਹ ਪਤਾ ਨੀ ਮੈਮ ਮੈਨੂੰ ਮਤਲਬ ਕੀ ਚੀਜ਼ ਆ ਉਹ ਕਾਹਦੇ ਵਾਸਤੇ ਕਰਦੇ ਨੇ
ਉਹ ਮੈਮ ਐਵੇਂ ਕਹਿ ਦਿੰਦੇ ਨੇ ਵੀ ਜਿਵੇਂ ਅੱਗੇ ਚੰਗੇ ਕਰਮਾਂ ਦੇ ਲਈ ਕਰਿਆ ਜਾਂਦਾ ਹੈਗਾ ਉਹ ਕਹਿਣ ਨੀ ਦਿੰਦੇ ਵੀਰ ਜੀ ਕਿਸੇ ਤੇ ਲਾ ਲਓ ਵੀ ਪੁੱਠਾ ਕੰਮ ਵੀ ਸਿੱਧਾ ਹੋ ਜਾਂਦਾ ਉਹ ਕਹਿ ਦ ਹੁੰਦੇ ਨੇ ਕਿ ਫਲਾਣੀ ਨੇ ਧੂਣੀ ਚ ਡੱਕਾ ਡੇਗਿਆ ਸੀ ਦੇਖੋ ਹਣ
ਅੱਾ ਅੱਛਾ ਜਵੇਂ ਇਹ ਚੀਜ਼ ਬਣੀ ਹੋਈ ਹੈ
ਹਾਂਜੀ ਹਾਂ
ਅੱਛਾ ਮਤਲਬ ਇਸ ਚੀਜ਼ ਦਾ ਨੀ ਮੈਨੂੰ ਰੀਜ਼ਨ ਜਾਂ ਪਤਾ ਪਤਾ ਲੱਗਿਆ ਸੀਗਾ ਹਾਲਾਂਕਿ ਬਾਕੀ ਤਾਂ ਹਾਂਜੀ ਹੈਗਾ ਇਹ ਡੱਕੇ ਦਾ ਨੀ ਮੈਡਮ ਮੈਨੂੰ ਪਤਾ ਸੀ
ਅੱਛਾ ਜੀ ਮੈਂ ਵੀ ਪੁਰਾਣੇ ਬਜ਼ੁਰਗਾਂ ਤੋਂ ਹੀ ਸੁਣਿਆ ਸੀ ਪਤਾ ਤਾਂ ਮੈਨੂੰ ਵੀ ਨਹੀਂੀ ਹੈਗਾ ਸੀ
ਅੱਛਾ ਜੀ
ਕਿਉਂਕਿ ਜਿਹੜੇ ਪੁਰਾਣੇ ਬਜ਼ੁਰਗ ਨੇ ਦੇਖੋ ਉਹ ਲੋਹੜੀ ਤੇ ਆਪਣੇ ਧੂਣੀ ਦੇ ਆਲੇ ਦੁਆਲੇ ਬਹਿ ਕੇ ਬਹੁਤ ਸਾਰੀਆਂ ਕਹਾਣੀਆਂ ਵੀ ਸੁਣਾਉਂਦੇ ਨੇ ਦੇਖੋ ਪੁਰਾਣੇ ਸਮੇਂ ਦੀਆਂ
ਹਾਂਜੀ ਕਹਾਣੀਆਂ ਸੁਣਾਉਂਦੇ ਨੇ ਮਤਲਬ ਕਦੇ ਕਿਸੇ ਦੀ ਸਨਾਤੀ ਕਦੇ ਕਿਸੇ ਦੀ ਸਨਾਤੀ ਮਤਲਬ ਉਹ ਤੇ ਮਨ ਵੀ ਲੱਗਦਾ ਮੈਡਮ ਇਹ ਨੀ ਪਤਾ ਸਾਨੂੰ ਤਾਂ ਸਾਢੇ ਗਿਆਰਾਂ ਬਾਰਾਂ ਵੀ ਵੱਜ ਜਾਂਦੇ ਨੇ ਜਦੋਂ ਤੱਕ ਧੂਣੀ ਮਤਲਬ ਜਮਾ ਬਿਲਕੁਲ ਠੰਡੀ ਨੀ ਹੁੰਦੀ
ਅੱਛਾ ਜੀ
ਹਾਂਜੀ ਫਿਰ ਮਤ ਮਤਲਬ ਜਿਹੜੀ ਉਹਦੀ ਰਾਖ ਹੁੰਦੀ ਹੈ ਮੈ ਉਹ ਵੀ ਸਵੇਰੇ ਕਹਿੰਦੇ ਖੇਤਾਂ ਦੇ ਵਿੱਚ ਫੇਰ ਜਿਵੇਂ ਲਸਣ ਵਗੈਰਾ ਜਾਂ ਪਿਆਜ ਵਗੈਰਾ ਉਹਨਾਂ ਚ ਪਾ ਕੇ ਆਉਂਦੇ ਨੇ ਇਹ ਵੀ ਕਹਿੰਦੇ ਖੇਤਾਂ ਵਾਸਤੇ ਵੀ ਚੰਗੀ ਹੁੰਦੀ
ਹਾਂਜੀ ਹਾਂ ਬਹੁਤ ਵਧੀਆ ਜੀ ਅਸੀਂ ਵੀ ਐਵੇਂ ਹੀ ਕਰਦੇਿਆਂ ਗੇ
ਤਾ ਨੀ ਹੈਗੀ ਖੇਤੀ ਸਾਡੇ ਪੜੋਸ ਪੜੋਸ ਦੇ ਲੈ ਜਾਂਦੇ ਨੇ ਆਸ ਪਾਸ ਦੇ ਉਹ ਕਹਿ ਦਿੰਦੇ ਨੇ ਵੀ ਤੁਸੀਂ ਇਹਨੂੰ ਚੱਕ ਕਿ ਉਹੂੰ ਆ ਵੀ ਬਾਹਰ ਨਾ ਫੇਕੇ ਕੇ ਆਈ ਉਹ ਵੀ ਅਸੀਂ ਲੈ ਜਾਾਂਗੇ ਖੇਤ ਦੇ ਵਿੱਚ ਖੰਡਿਆ ਦਾਂਗੇ ਇਹਨੂੰ
ਅੱਛਾ ਜੀ ਅੱਛਾ।
ਹਾਂਜੀ ਮਤਲਬ ਇਹ ਚੀਜ਼ ਬਣੀ ਹੋਈ ਹੈ। ਕਹਿੰਦੇ ਵੀ ਵਧੀਆ ਹੁੰਦੀ ਹੈ ਇਹ
ਜੀ ਹਾ
ਜੇ ਲਸਣ ਵਾਸਤੇ ਵੀ ਕਹਿ ਦੋ, ਪਿਆਜ ਵਾਸਤੇ ਵੀ
ਅੱਛਾ ਜੀ ਅੱਛਾ।
ਹਾਂਜੀ।
ਚਲੋ ਵਧੀਆ ਗੱਲ ਹੈਗੀ।
ਤੁਸੀਂ ਵਧੀਆ ਸੈਲੀਬ੍ਰੇਟ ਕਰਦੇ ਓ?
ਹਾਂਜੀ ਮੈਮ ਅਸੀਂ ਤਾਂ, ਕਿਉਂਕਿ ਸਾਡਾ ਘਰ ਇਕ ਕਲਾ ਹੀ ਆ, ਅਸੀਂ ਤਾਂ ਖੇਤ ਦੇ ਵਿਚ ਹੀ ਸੈਲੀਬ੍ਰੇਟ ਕਰਦੇ ਹ।
ਅੱਛਾ, ਅੱਛਾ ਮਤਲਬ ਤੁਸੀਂ, ਮਤਲਬ ਪਿੰਡ ਦੇ ਵਿੱਚ ਨੀ ਹੈਗੇ। ਅੱਛਾ ਮੈਂ
ਬਸ ਫਿਰ, ਇੱਕ ਅਸੀਂ ਧੂਣੀ ਹੀ ਲਾਓਨਿਆਂਗੇ।
ਅੱਛਾ ਜੀ।
ਜੀਹਦੇ ਨਾਲ ਕਿ ਬਸ ਥੋੜੇ ਜਿਹੇ ਮੱਥਾ ਟੇਕ ਕੇ, ਥੋੜ੍ਹਾ ਟਾਈਮ ਬੈਠ ਜਾਂਨੇ ਆਂ।
ਹਾਂਜੀ।
ਫਿਰ ਅਸੀਂ ਅੰਦਰ ਚੱਲ ਜਾਂਦੇ ਆਈ
ੱਛ।
ਹਾਂਜੀ ਹਾਂ।
ਟਾਈਮ ਹੀ ਬੈਠਦੇ ਹੋਣਗੇ ਮੈਮ
ਹਾਂਜੀ ਹਾਂ, ਪਰ ਇੱਕ ਗੱਲ ਹੈ।
ਵੀ ਇੱਕ ਤਰ੍ਹਾਂ ਤੁਸੀਂ ਕਹਿੰਨੇ ਓ, ਵੀ ਖੇਤੀ ਨੇ ਹਨਾ।
ਹਾਂਜੀ, ਹ ਹਾਂਜੀ, ਹਾਂ- ਹਾਂ ਪਰ ਅੱਜ ਕੱਲ ਟਾਈਮ ਦੇ ਹਿਸਾਬ ਨਾਲ ਨਾ, ਬਹੁਤ ਸਾਰੇ ਲੋਕ ਨੇ ਜਿਹੜੇ, ਕੁੜੀਆਂ ਦੀ ਲੋਹੜੀ ਵੀ ਮਨਾਉਣ ਲੱਗ ਗਏ ਨੇ।
ਇਹ ਤਾਂ ਮੈਡਮ ਬਹੁਤ ਵਧੀਆ ਗੱਲ ਹੈ ਜੀ, ਦੇਖੋ ਕੁੜੀਆਂ ਆਪਾਂ ਕਹਿ ਦਿੰਦੇ ਕੁੜੀਆਂ ਮੁੰਡਿਆਂ ਨਾਲੋਂ ਘੱਟ ਨ ਹੈਗੀਆਂ ਨਾ, ਅੱਜ ਕੱਲ੍ਹ
ਹਾਂਜੀ ਹਾਂ।
ਜੀ ਹੁਣ ਤਾਂ ਬਹੁਤ ਜਗਾ ਤੇ ਮਨਾਈ ਜਾਣ ਲੱਗ ਗਈ ਲੋਹੜੀ, ਇਹ ਕਹਿ ਦਿੰਦੇ ਨੇ ਵੀ ਧੀ, ਕਿੱਥੋਂ ਪੁੱਤ ਕਿੱਥੋਂ ਹਨਾ।
ਦੇ ਨੇ ਦੇ।
ਹਾਂਜੀ ਮਨਾਣੀ ਵੀ ਚਾਹੀਦੀ ਆ ਮੈਮ, ਹਾਂਜੀ ਬਾਕੀ ਉਓਹੀ ਗੱਲ ਹੈ ਵੀ ਕੁੜੀ ਬਿਨਾਂ ਤਾਂ ਕਹਿੰਦੇ, ਦਾਨ ਵੀ ਨਹੀਂ ਲੱਗਦਾ।
ਹਾਂਜੀ ਹਾਂ ਕਿਉਂਕਿ ਅੱਜ -ਕੱਲ ਵੀ ਕੁਛ ਪੇਰੈਂਟਸ ਐਵੇਂ ਨੇ ਕਿ, ਜਿਹੜੇ ਉਹਨਾਂ ਨੂੰ ਆਪਣੇ ਮੁੰਡਾ ਤੇ ਕੁੜੀ ਦੇ ਵਿੱਚ ਕੋਈ ਵੀ ਫ਼ਰਕ
ਹਾਂਜੀ ਕਈ ਜਗਾ ਹੈਗਾ ਮੈਮ, ਇਸ ਫ਼ਰਕ।
ਤਾਂ ਤੈੰ ਹੈਗਾ ਈ। ਇਹ ਤਾਂ ਗੱਲ, ਤਹਾਡੀ ਹੈਗੀ ਐ।
ਹਾਂਜੀ, ਹਾਂਜੀ।
ਪਰ ਐਵੇਂ ਵੀ ਅੱਜ ਕੱਲ੍ਹ ਜਿਹੜੇ ਲੋਕ ਨੇ, ਕੁੜੀਆਂ ਨੂੰ ਵੀ ਓਨੀ ਹੀ ਅਹਿਮੀਅਤ ਦਿੰਦੇ ਆ ਦੇਖੋ ਹਨਾ
ਹਾਂਜੀ ਮੈਮ, ਵਧੀਆ ਬਹੁਤ ਵਧੀਆ ਗੱਲ ਹੈ, ਇਹ ਮ ਮਤਲਬ ਕੁੜੀਆਂ ਉਹੀ ਗੱਲ, ਵਿਚਾਰੀਆਂ ਕੁੜੀਆਂ ਕਿਹੜਾ ਉਹ ਕਰਦੀਆਂ ਨੇ ਹਨਾ।
ਹਾਂਜੀ ਹਾਂ, ਮੈਮ
ਜਿਵੇਂ ਆਪਾਂ ਬੇਟੇ ਨੂੰ ਜਨਮ ਦਿੰਦੇ ਹਾਂ ਉਸ ਸਾਭ ਨਾਲ ਕੁੜੀ ਨੂੰ ਜਨਮ ਦਿੰਦੇ ਹਾਂ।
ਹਾਂਜੀ, ਹਾਂ
ਮਾਂ ਬਾਪ ਵਾਸਤੇ ਦੋਨੋ ਬਰਾਬ ਬਰ ਨੇ ਜੀ ਬੱਚੇ
ਹਾਂਜੀ ਹਾਂ ਹੁਣ ਤੁਸੀਂ ਲਾ ਲਓ ਜ ਇੱਥੇ ਜੇ ਬੇਟੀ ਹੋਈ ਸੀ। ਉਹਨਾਂ ਨੇ ਵੀ ਆਪਣੀ ਬੇਟੀ ਤੀ ਗਿੱਧਾ ਹੀ ਪਾਇਆ ਸੀਗਾ। ਫੇਰ ਉਹਨਾਂ ਨੇ ਮੂੰਫਲੀਆਂ ਰਓੜੀਆਂ ਵੰਡੀਆਂ ਤੇ ਉਹਨਾ ਨੇ ਚਾਹ ਨਾਲ ਲਾ ਲਓ ਵੀ ਬ੍ਰੈਡ- ਪਕੌੜਾ ਗੁਲਾਬ- ਜਾਮਨ ਇਹ ਵੀ ਸਾਰਾ ਸਿਸਟਮ ਕੀ ਕੀਤਾ ਸੀ।
ਅੱਛਾ ਜੀ ਫਿਰ ਤਾਂ ਬਹੁਤ ਵਧੀਆ ਗੱਲ ਐ, ਮੈਮ
ਹਾਂਜੀ ਹਾਂ, ਕਿਉਂਕਿ ਉਰੇ ਕਾਫੀ ਕਾਫੀ ਲੋਕ ਨੇਗੇ ਜਿਹੜੇ ਕੁੜੀਆਂ ਦਾ ਗਿੱਧਾ ਵੀ ਪਵਾ ਰਹੇ ਨੇਗੇ।
ਅੱਛਾ ਜੀ, ਵਧੀਆ ਗੱਲ ਹੈ ਮੈਮ ਇਹਨਾਂ ਨੂੰ ਦੇਖ ਕੇ ਦੇਖੋ ਦੂਜੇ ਕਿਸੇ ਹੋਰ ਨੂੰ ਵੀ ਸ਼ਿਕਸ਼ਾ ਆਊਗੀ ਹਨਾ।
ਹਾਂਜੀ ਹਾਂ, ਕਿਉਂਕਿ ਪਤਾ ਕੀ ਜਿਹੜਾ ਤਿਉਹਾਰ ਹੈ ਆਪਣੇ
ਫਰਕ ਨੀ ਕਰਨਗੇ ਨਾਲੇ ਹਨਾ
ਹਾਂਜੀ ਹਾਂ ਆਪਣੇ ਬੱਚਿਆਂ ਦੀ ਖੁਸ਼ੀ ਦੇ ਲਈ ਆ ਦੇਖੋ ਹੈਨਾ
ਹਾਂਜੀ,
ਕਿਉਂਕਿ ਅਸੀਂ ਵੀ ਪਹਿਲਾਂ
ਅੱਛਾ ਜੀ,
ਹ ਨੂੰ ਬੁਲਾਇਆ ਸੀ। ਸੀਗਾ ਵਧੀਆ ਪ੍ਰੋਗਰਾਮ ਕੀਤਾ ਸੀਗਾ।
ਅੱਛਾ ਤੁਹਾਡੇ ਬੇਟੇ ਦੀ ਜੀ
ਹਾਂਜੀ, ਹਾਂਜੀ।
ਅੱ
ਤੇ ਸਾਨੂੰ ਬਹੁਤ ਵਧੀਆ ਲੱਗਿਆ ਸੀਗਾ, ਹਾਂਜੀ -ਹਾਂਜੀ। ਛੋਟਾ ਹੈਗਾ ਅ ਬੇਟਾ ਮੇਰਾ ਹਲੇ ਬ ਥੋੜ੍ਹਾ ਇੱਕ ਸਾਲ ਦਾ ਹੁਣ ਹੀ ਹੈਗਾ
ਅੱਛਾ ਜੀ ਚਲੋ ਵਧੀਆ ਮੈਮ ਬਹੁਤ ਵਧੀਆ ਤਰੀਕੇ ਨਾਲ ਮਨਾਈ ਹੋਣੀ ਫਿਰ ਹਮ
ਹਾਂਜੀ ਹਾਂ ਬਹੁਤ ਵਧੀਆ ਜੀ
ਚਲੋ ਠੀਕ ਹੈ ਮੈਮ ਨੈਕਸਟ ਕਾਲ ਤੇ ਗੱਲ ਕਰਦੇ ਹ ਜੀ ਓਕੇ ਓਕੇ ਮੈਮ ਹਾਂ ਬੋ